ਹੋ
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਹੋਰ ਕੀ ਹਾਲ ਏ?
ਹੋਰ
ਹੋਰ ਬੱਚੇ ਵਧੀਆ ਵਧੀਆ ਵਧੀਆ ਵਧੀਆ ਵਧੀਆ। ਠੀਕ ਹੈ ਜੀ ਹੋਰ ਬੱਚੇ ਠੀਕ ਨੇ?
ਹਾਂਜੀ ਹਾਂਜੀ ਬੱਚੇ ਵੀ ਠੀਕ ਹੈਗੇ ਹੈਗੇ ਬ ਬੱਚੇ ਠੀਕ ਹੈਗੇ ਆ ਸਕੂਲ ਗਏ ਆ ਅੱਜ ਹੀ ਖੁੱਲੇ ਨਾ ਸਕੂਲ ਬੱਚਿਆਂ ਦੇ।
ਹੋਰ ਤੁਸੀਂ ਸੁਣਾਓ ਤੁਹਾਡੀ ਤਬੀਅਤ ਠੀਕ ਹੈ ਹੁਣ?
ਹਾਂਜੀ ਮੇਰੀ ਵੀ ਮੇਰੇ ਤੇ ਤਬੀਯਤ ਠੀਕ ਹੈ ਵੀਰ ਜੀ ਮੈਂ ਪੁਛਣਾ ਸੀ ਮੈਂ ਨਾ ਦੇਵਰ ਬਿਮਾਰ ਹੈਗਾ ਵਾ ਬਹੁਤ ਤੇ ਮੈਂ ਕਿਹਾ ਤੁਹਾਡਾ ਜੇ ਕੋਈ ਇਲਾਜ ਚੱਲਦਾ ਉੱਥੇ ਡਾਕਟਰ ਠੀਕ ਹੈਗੇ-ਹੈਗੇ। ਅ-----ਅੱਛਾ ਕਿਉਂਕਿ ਨਾ ਅਸੀਂ, ਤੇ ਮਤਲਬ ਉਹਦਾ ਇੱਥੇ ਇਲਾਜ ਕਰਾ ਕਰਾ ਕੇ ਥੱਕ ਗਏ ਸ਼ੂਗਰ ਸੀ ਉਹਨੂੰ, ਤੇ ਬੜੀ ਤਬੀਅਤ ਖ਼ਰਾਬ ਹੈਗੀ ਐ। ਤੇ ਆਰਾਮ ਹੀ ਨੀ ਆਂਦਾ ਪਿਆ ਕਿਧਰੋਂ ਵੀ।
ਇਲਾਜ ਤਾਂ ਐ ਮਗਰ ਸ਼ੂਗਰ ਦਾ ਤੇ ਕੋਈ ਇਲਾਜ ਨੀ ਹੈ ਸ਼ੂਗਰ ਦਾ ਹੈ ਕਿ ਥੋੜ੍ਹੇ ਕਿ। ਇੱਕ ਟਾਇਮ ਐਥੇ ਦਵਾਈ ਦੇ ਦੇਣਗੇ ਸ਼ੂਗਰ ਦਾ ਤੇ ਕੋਈ ਇਲਾਜ ਨੀ।
ਅੱਛਾ ਵੈਸੇ ਹੋਰ ਵੀ ਉਹਨੂੰ ਵੀ ਥੋੜੀ ਹਾਰਟ ਹੂਰਟ ਤੇ ਵੀ ਦਿੱਕਤ ਹੈਗੀ ਏ।
ਨਹੀਂ ਉਹ ਤੇ ਉਹ ਤੇ ਉਹ ਤੇ ਉਹ ਤੇ ਕਵਰ ਕਰ ਦੇਣਗੇ ਬਾਕੀ ਸ਼ੂਗਰ ਰੈਫਰ ਕਰ ਦੇਣਗੇ ਬਾਕੀ ਪਰਹੇਜ਼ ਦੱਸਣਗੇ ਬਾਕੀ ਸ਼ੂਗਰ ਦਾ ਤਾਂ ਤੁਹਾਨੂੰ ਸ਼ੁਗਰ ਤਾਂ ਰਹਿੰਦੀ ਰਹਿੰਦੀ ਐ ਸ਼ੂਗਰ ਦਾ ਕ ਕੋਈ ਇਲਾਜ ਹੈ ਈ ਨੀ।
ਅੱਛਾ-ਅੱਛਾ ਹਾਂ ਬਸ ਇਹ ਨਾ ਸ਼ੂਗਰ ਚ ਪਰਹੇਜ ਜ਼ਿਆਦਾ ਜ਼ਰੂਰੀ ਹੁੰਦਾ ਹੈ। ਗਾ ਵੇ ਪਰਹੇਜ ਕਰਦੇ ਨੀ ਹੈਗੇ ਉਹ ਬਿਲਕੁਲ ਵੀ। ਮੈਂ ਕਿਹਾ ਚੱਲ ਪੁੱਛਾਂ ਤੁਹਾਡਾ ਚੱਲਦਾ ਨਾ ਉਥੋਂ ਇਲਾਜ ਜੇੜੇ ਹਸਪਤਾਲ ਤੋਂ, ਮੈਂ ਦੱਸ ਰਹੀ ਸੀ ਭਰਜਾਈ ਦੇ ਡਾਕਟਰ ਬੜੇ ਅੱਛੇ ਹੈਗੇ ਆ ਉੱਥੇ।
ਹਾਂਜੀ-ਹਾਂਜੀ।
ਹਾਂ ਤੇ ਚਲੋ ਮੈਂ ਕਿਹਾ ਉੱਥੇ ਦਿਖਾ ਦੀਏ ਉਹਨਾਂ ਨੂੰ ਵੀ ਨਾ। ਤੇ ਵੈਸੇ ਮਹਿੰਗਾ ਤੇ ਨੀ ਹੈਗਾ ਜ਼ਿਆਦਾ ਹੌਸਪਿਟਲ?
ਦੇਖੋ ਜ਼ਿਆਦਾ ਮਹਿੰਗਾ ਤੇ ਨੀ ਹੈਗਾ ਬਾਕੀ ਇਹ ਕਿ ਤੇ ਬੈਡ ਚਾਰਜਿਸ ਵਗੈਰਾ ਨੀ ਹੈਗੇ।
ਅੱਛਾ।
ਤੇ ਬਾਕੀ,
ਠੀਕ ਹੈ ਹਾਂ ਹੋਰ ਅੱਛਾ ਜੀ ਤੁਹਾਡੇ ਹੈਗੀ ਇੱਕ ਮਿੰਟ ਪੰਜ ਮਿੰਟ ਹਾਂ ਹਾਂਜੀ ਕੀ ਕਹਿ ਰਹੇ?
ਉਹਨਾਂ ਨੇ ਐਡਮਿਟ ਕਰ ਲਿਆ ਹਫ਼ਤਾ ਤੇ ਤੀ ਚਾਲੀ ਹਜ਼ਾਰ
ਇਹ ਡਰੌਗ ਬਣਾਇਆ ਅੱਛਾ ਅੱਛਾ ਡ ਆਗੇ ਲੈਣੇ ਤੁਹਾਡੇ ਕੋਲ ਅੰਦਰ ਆਗੇ ਡ ਅੱਛਾ ਡ ਕਲ ਕਰਕੇ ਹੈਂ।
ਦਾਖਲ ਕਰਕੇ ਤੀਹ ਚਾਲੀ ਹਜ਼ਾਰ ਰੁਪਏ ਦਾ ਐਸਟੀਮੇਟ ਤੇ ਹੈ ਈ ਏ ਕਿਉਂਕਿ ਐਹ ਹਫ਼ਤਾ ਏਕ ਰੱਖਣਗੇ।
ਅੱਛਾ।
ਦਵਾਈਆਂ-ਦੁਈਆਂ ਦੇਣਗੇ ਤੁਹਾਨੂੰ, ਸਾਰਾ ਕੰਟਰੋਲ ਕਰਨਗੇ ਤੁਹਾਡਾ ਹਾਰਟ ਦਾ ਹਊਟ ਦਾ।
ਅੱਛਾ, ਬਿੱਲ ਵਗੈਰਾ ਸਾਰਾ ਬਿੱਲ ਦੇ ਜਿਹੜੇ ਟੈਸਟ ਟੂਸਟ ਚੰਬੇ ਗਏ ਸਾਰੇ ਹੈਨਾ ਅੱਛਾ। ਤੇ ਤੁਹਾਨੂੰ ਤੇ ਸਟੰਟ ਵੀ ਪਏ ਸੀ ਨਾ ਉਤੇ ਪਏ ਸੀ।
ਉਹ ਤੇ ਮੈਨੂੰ ਦੋ ਹਜ਼ਾਰ ਉੱਨੀ ਚ ਪਏ ਸੀ।
ਅੱਛਾ ਦੋ ਹਜ਼ਾਰ ਉੱਨੀ ਚ ਪਏ ਸੀ।
ਹਾਂ, ਉਹ ਤੇ ਉਹ ਠੀਕ ਚੱਲ ਰਿਹਾ ਦੋ ਹਜ਼ਾਰ ਉੱਨੀ ਚ ਪਏ ਸੀ।
ਅੱਛਾ ਪਰੇਜ ਪਰੂਜ ਕਰਦੇ ਹੋ ਤੁਸੀਂ ਹੁਣ?
ਹੈਂ ਪਰਹੇਜ਼ ਕਰਦੇ ਆ ਤੇ ਹੁਣ ਬਸ ਪੇਟ ਚ ਪਾਣੀ ਭਰ ਗਿਆ ਸੀ।
ਪਾਣੀ
ਪਾਣੀ ਉਹ ਘਰ ਆਲਿਆਂ ਨੂੰ ਕਹਿੰਨਾ ਮੈਂ ਵ ਬਾਈ ਆਹ ਸਮਾਨ ਦੇ ਉਹ ਬਣਾ ਕੇ ਦੇਂਦੇ ਨੀ ਇਹ ਕਹਿੰਨਾ ਖਿੱਚ ਖਿਚੜੀ ਬਣਾ ਕੇ ਦਿਓ ਉਹ ਦਿਲੋ ਖਿਆਲ ਹੀ ਨਹੀਂ ਰਖਦੇ ਫਿਰ ਪਾਣੀ ਭਰ ਜਾਂਦਾ।
ਨਾ, ਭਰਜਾਈ ਤੇ ਕਹਿ ਰਹੀ ਸੀ ਅਸੀਂ ਖਿਚੜੀ ਦਿੰਦੇ ਆਂ ਰੋਜ਼। ਬਾਅਦ ਵਿੱਚ ਖਾ ਪੀ ਬਹੁਤ ਲੈਂਦੇ ਹੈਗੇ ਵੈਸੇ ਹਨਾ
ਨਾ ਆਹ ਰਿਪੋਰਟ ਤੇ ਮੈਂ ਕੁਛ ਨਹੀਂ ਖਾਂਦਾ ਮੈਂ ਤਾਂ ਸਭ ਕੁੱਝ ਘਰ ਮੈਂ ਘਰੋਂ ਨਿਕਲਦਾ ਹੀ ਨਹੀਂ ਤੇ ਬਾਹਰ ਕੀ ਖਾਵਾਂਗਾ?
ਅੱਛਾ ਨੀ ਚਿਤਕੋਰੇ ਤੇ ਤੁਸੀਂ ਸ਼ੁਰੂ ਤੋਂ ਹੀ ਹੈਗੇ ਹੈਗੇ ਹੋ ਦੱਸ ਪਤਾ ਏ ਮੈਨੂੰ ਤੁਹਾਡੇ ਮੰਮੀ ਨੂੰ ਦੱਸਦੇ ਸੀ, ਜੇ ਚਟਕੋਰੇ ਤਾਂ ਬਹੁਤ ਹੈਗੇ ਹੋ ਤੁਸੀਂ।
ਉਹ ਤਾਂ ਕਿਸੇ ਟਾਈਮ ਹੈਗੇ ਸੀ, ਬਾਕੀ ਹੁਣ ਤੇ ਮੈਂ ਘਰ ਹੀ ਰਹਿੰਦਾ, ਹੁਣ ਤੇ ਮੈਂ ਬਾਹਰ ਹੀ ਨੀ ਨਿਕਲਦਾ।
ਹਾਂ ਹੁਣ ਕੀ ਫਾਇਦਾ ਏ ਨਾ ਜੇ ਬਿਮਾਰੀਆਂ ਲੱਗ ਜਾਣ ਤੇ ਖਤਮ ਹੋਣ ਕਰੋ ਹੈਨਾ। ਹੁਣ ਆਪਣਾ ਖਿਚੜੀ ਖਾਓ, ਦਲੀਆ ਖਾਓ ਰੋਜ
ਹੋਰ ਤੁਸੀਂ ਦਵਾਈ -ਦੁਵਾਈ ਚੱਲ ਰਹੀ ਆ ਤੁਹਾਡੀ, ਤੁਸੀਂ ਮੈਂ ਸੁਣਿਆ ਬੜੇ ਚਟਕੇ-ਚੁਟਕੇ ਲਾਂਦੇ ਓ।
ਹੀਂ-ਹੀਂ ਬਸ। ਮੈਂ ਤੈਨੀ ਲਾਉਦੀ ਹੈਗੀ ਬਿਲਕੁਲ ਵੀ। ਮੈਂ ਤੇ ਮੇ ਤੇ ਤੇ ਖਾਂਦੀ ਨੀ ਜਾਂਦੀ ਮਿਰਚਾਂ ਮੇਰਾ ਵੀ ਦਾ ਵੀ ਇਲਾਜ ਚੱਲਿਆ ਸੀ ਉਥੋਂ ਦੀ
ਤੇ ਜਿਹੜਾ ਹੱਸ ਰਹੇ ਹੋ ਨਾ ਇਹਦੇ ਤੋਂ ਹੀ ਪਤਾ ਲੱਗ ਰਿਹਾ ਤੁਸੀਂ ਕਿੰਨੇ ਕੁ ਚਟਕੋਰੇ ਹੋ।
ਨਹੀਂ ਨਹੀਂ ਮੈਂ ਨੀ ਹੈਗੀ ਮੈਂ ਤੇ ਆਪਣਾ ਪਰਹੇਜ ਪੂਰਾ ਕਰਦੀ ਹੈਗੀ ਹੁਣ ਮੈਨੂੰ ਖੱਟਾ ਡਾਕਟਰ ਨੇ ਮਨਾ ਕੀਤਾ ਹੈਗਾ ਖਾਣ ਤੋਂ। ਬੀ ਜ਼ਖ਼ਮ ਹੋ ਜਾਣਗੇ ਕੁੱਛ ਹੋ ਜਾਵੇ ਮੈਂ ਖੱਟਾ ਬਿਲਕੁਲ ਵੀ ਨਹੀਂ ਖਾਂਦੀ ਹੈਗੀ ਆ।
ਉਹ ਕਹਿੰਦੇ ਤੁਸੀਂ ਸਵੇਰ ਦੀ ਸਵੇਰ ਦੀ ਦੁਪਾਈ ਏ। ਦਵਾਈ ਤੁਸੀਂ ਸ਼ਾਮ ਕਰ ਦਿੰਦੇ ਹੋ, ਦੁਪਹਿਰ ਕਰ ਦਿੰਦੇ ਹੋ, ਹੁਣ ਦਵਾਈ ਲਈ ਏ ਤੁਸੀਂ ਸਵੇਰ ਵਾਲੀ।
ਨਹੀਂ ਹਜੇ ਨਹੀਂ ਲਈ ਬਸ ਲੈਣ ਲੱਗੀ ਸੀ। ਹੁਣ ਲਵਾਂਗੀ ਪੇ ਫਿਰ ਉਸ ਦਿਨ ਮੈਂ। ਬਸ ਮੈਂ ਹੁਣ ਪੁੱਛ ਤੁਸੀਂ ਫਿਰ ਉਹਨੂੰ ਦਿਖਾ ਲਈਏ ਅਸੀਂ ਫੇਰ ਹੋਸਪਿਟਲ ਵਿੱਚ ਹੈਨਾ ਕਿੰਨੇ ਤੁਸੀਂ ਹਸਪਤਾਲ ਦਿਖਾ ਲਓ ਨਾ ਆਪਣੇ ਦੇਵਰ ਨੂੰ ਫਿਰ ਹੈਨਾ।
ਦਿਖਾ ਲਿਆਂ ਅਗਰ ਉਹਦਾ ਈ ਈ ਐਸ ਆਈ ਦਾ ਕਾਰਡ ਬਣਿਆ ਐ। ਤੇ ਉਹਦਾ ਫਰੀ ਹੋ ਜਾਣਾ ਸਾਰਾ ਟਰੀਟਮੈਂਟ।
ਨਹੀਂ ਕਾਰਡ-ਕੂਡ ਤੇ ਨਹੀਂ ਹੈਗਾ, ਹੁਣ ਸਿਵਲ ਵਿੱਚ ਸਮਾਨਯਾ ਹਸਪਤਾਲ ਵਿੱਚ ਲੈ ਕੇ ਗਏ ਸੀ। ਫੇਰ ਉੱਥੇ ਤੇ ਉਹਨਾ ਨੇ ਇੰਨਾ ਧਿਆਨ ਹੀ ਨੀ ਕੋਈ ਦਿੱਤਾ ਹੈਗਾ ਵੇ।
ਘਰ-ਘਰ ਚ ਕੋਈ ਮੈਂਬਰ ਜਿਹਦਾ ਬਣਿਆ ਹੋਇਆ ਐ। ਉਹ ਉਹਨਾਂ ਨੇ ਇਹਨਾਂ ਨੂੰ ਇਨਵੋਲਵ ਕੀਤਾ ਹੋਇਆ ਵਿੱਚ।
ਨਹੀਂ ਨਾ-ਨਾ ਕਿਸੇ ਦਾ ਵੀ ਬਣਿਆ ਹੋਇਆ ਕਾਰਡ ਉਹਨਾਂ ਦਾ ਤੇ ਨਾ ਬਸ ਫਿਰ ਉਹੀ ਏ ਨਾ ਥੋੜਾ ਪੂਰੇ-ਸੂਰੇ ਹੈਗੇ ਆ ਨਾ ਘਰੋਂ ਫੇਰ ਬਸ ਖਰਚੇ ਤੋਂ ਵੀ ਥੋਣਾ ਡਰਦੇ ਹੈਗੇ ਹੈਗੇ ਵੀ ਕਿੰਨਾ ਕੁ ਹੋ ਜਾਏਗਾ?
ਤੇ ਇਹਦਾ ਕਾਰਡ ਬਣ ਜਾਏ ਤਾਂ ਫ੍ਰਰੀ ਹੋ ਜਾਏਗਾ ਸਾਰਾ ਇਲਾਜ।
ਅੱਛਾ, ਜਾਂ ਤੇ ਕਿਸੇ ਕੋਲ ਬਣਵਾ ਲਈਏ ਜਾਂ? ਕੋਈ ਬਣਾਏਗਾ ਐਵੇਂ ਮਤਲਬ ਕੋਈ ਜਾਣਕਾਰ ਤੇ?
ਹੋਏਗਾ ਉਹਨਾਂ ਦਾ - ਉਹਨਾਂ ਦਾ ਫੈਕਟਰੀ ਵਾਲਿਆਂ ਨਾਲ ਲਿੰਕ ਨੇ ਕੰਮ ਤੇ ਕਰਦੇ ਰਹੇ ਨੇ। ਉਹ ਫੈਕਟਰੀ ਵਾਲਾ ਬਣਾ ਦੇਗਾ ਅੱਠ ਸੌ ਵੀਹ ਰੁਪਏ ਮਹੀਨਾ ਉਹਨੂੰ ਕੋ ਅਸੀਂ ਸਾਲ ਦੇ ਜਿਹੜੇ ਹਜ਼ਾਰ ਪੰਦਰਾਂ ਸੌ ਰੁਪਏ ਨੇ ਅਸੀਂ ਤੈਨੂੰ ਪੇਡ ਕਰਦਿਆਂ ਕਰਾਂਗੇ ਸਾਡਾ ਕਾਰਡ ਬਣਾ ਦੇ
ਚਲੋ ਗੱਲ ਕਰਕੇ ਦੇਖ ਲਾਂਗੇ ਕਿਸੇ ਨਾਲ ਨਾ ਹਨ ਕਿਉਂਕਿ ਦੇਖੋ ਲਾ ਜੋਰ ਵੀ ਹੈ ਬੜੀ ਤਕਲੀਫ਼ ਹੈਗੀ ਆ ਉਹਨੂੰ ਤੇ ਦੇਖਿਆ ਵੀ ਨਹੀਂ ਜਾਂਦਾ ਘਰ ਵਿੱਚ। ਤੇ ਫਿਰ ਮੈਂ ਕਿਹਾ ਵੀਰ ਜੀ ਤੇ ਮਤਲਬ ਕਾਫ਼ੀ ਤਬੀਅਤ ਖ਼ਰਾਬ ਸੀ ਉਹਨਾਂ ਦੀ। ਪੇਟ ਚ ਪਾਣੀ-ਪੂਣੀ ਭਰ ਗਿਆ ਸੀ ਬਿਲਕੁਲ ਆਰਾਮ ਆ ਗਿਆ ਹੈਗਾ। ਤੇ ਫੇਿਰ ਇਹ ਮੈਨੂੰ ਕਹਿੰਦੇ ਤੂੰ ਪਤਾ ਕਰ ਜਰਾ, ਉੱਥੇ ਲੈ ਜਾਂਦੇ ਆ ਵੀ ਹਾਂ ਮੈਨੂੰ ਕਿਸੇ ਨੇ ਕਿਹਾ ਪਰ ਥੋੜਾ ਸਸਤਾ ਐ ਹੋਰ ਹਸਪਤਾਲਾ ਤੋਂ ਨਾ। ਉੱਥੇ ਸਾਰੇ ਹਾਂ, ਵੀ ਹੋਰ ਹਸਪਤਾਲਾਂ ਓ ਮਤਲਬ ਉਹਦੇ ਘੱਟ ਹੈਗੇ ਰੇਟ ਵੀ ਉਹਦੇ ਜਿਹੜੇ ਦਾਮ-ਦੂਮ ਹੈਗੇ ਉਸ ਹਸਪਤਾਲ ਦੇ ਜਿਹੜਾ ਖ਼ਰਚਾ ਹੈਗਾ, ਹਾਂ
ਜਿਹੜੇ ਉਹ ਚੈੱਕ ਚੱਕ ਟੈਸ ਤੁਸਤ ਕਰਦੇ ਆ ਉਹ ਵੀ ਘੱਟ ਹੈਗੇ ਆ ਹਨਾ ਉੱਥੇ ਪੈਸੇ ਉਹਦੇ ਘੱਟ ਹੈਗੇ ਆ ਉਹ ਰਸਪਾਲਾ ਤੋਂ ਹਨਾ
ਹਾਂ ਦਵਾਈਆਂ ਵੀ ਸਸਤੀਆਂ ਨੇ
ਅੱਛਾ ਦਵਾਈਆਂ ਵੀ ਸਸਤੀਆਂ ਹੈਗੀਆਂ ਬਾਜ਼ਾਰ ਤੋਂ
ਬਾਜ਼ਾਰ ਤੋਂ ਦਵਾਈਆਂ ਵੀ ਸਸਤੀਆਂ ਹੁਣ ਦੇਖੋ ਨਾ ਜੀ ਬਾਹਰ ਡੀ ਐਸ ਆਰ ਦਾ ਪੱਤਾ ਪੰਜਾਹ ਰੁਪਏ ਦਾ ਉੱਥੇ ਵੀ ਬਹਿ
ਅੱਛਾ ਉੱਥੇ ਵੀਹ ਰੁਪਏ ਦਾ ਹੈਗਾ ਵ ਇੰਨਾ ਫਰਕ ਹੈਗਾ ਵ ਸੁਣਿਆ ਹੋਆ ਜਿਵੇਂ ਚੈੱਕ ਕਰਾਉਣ ਜਾਓ ਤਾਂ ਪਰਚੀ ਦੇ ਵੀ ਉੱਥੇ ਕੋਈ ਪੈਸੇ ਪੂਸੇ ਨੀ ਹੈਗੇ
ਨਾ ਨਾ ਪਰਚੀ ਦੇ ਪੈਸੇ ਨਹੀਂ ਹੈਗੇ ਬਾਹਰ ਕੋਲ ਤੇ ਤਿੰਨ ਚਾਰ ਸੌ ਰੁਪਏ ਦੀ ਪਰਚੀ ਪਰਚੀ ਤੇ ਲੈ ਲੈਂਦਾ
ਹਾਂਜੀ ਹਾਂਜੀ ਬਾਲ ਪਰਚੀ ਦੇ ਹਾਂ ਉੱਥੇ ਪਰਚੀ ਦੇ ਵੀ ਕੋਈ ਪੈਸੇ ਨਹੀਂ ਹਨਾ।
ਬੈਡ ਦੇ ਵੀ ਕੋਈ ਨੀ ਹੈਗੇ ਐਡਮਿਟ ਦੋ ਗਏ ਟ੍ਰੀਟਮੈਂਟ ਹੈ ਦਿਨ ਚ ਤਿੰਨ ਚਾਰ ਵਾਰੀ ਡਾਕਟਰ ਹੋਰ ਹਾਂ ਦਿਨ ਚ ਤਿੰਨ ਚਾਰ ਵਾਰੀ ਉਹਨਾਂ ਦੇ ਬੰਦੇ ਚੱਲ ਰਹੀ ਹੈ ਜੀ ਮੇਰੀ ਤੇ ਪਰਮਾਨੈਂਟ ਮੇਰੀ ਤਾਂ ਦਵਾਈ ਪਰਮਾਨੈਂਟ ਹੈ
ਅੱਛਾ ਕੀ ਕਹਿ ਰਹੀ ਤਿੰਨ ਚਾਰ ਬੰਦੇ ਕੀ ਕਹਿ ਰਹੇ ਸੀ ਤੁਸੀਂ
ਤਿੰਨ ਚਾਰ ਬੰਦੇ ਮੈਂ ਕਿਹਾ ਉਹ ਦਿਨ ਚ ਮਿਲਣ ਵੀ ਆਉਂਦੇ ਨੇ ਮਤਲਬ ਉਹ ਡਾਕਟਰਾਂ ਦੇ ਅਸਿਸਟੈਂਟ ਪਤਾ ਕਰਨ ਕਦੀ ਬਲੱਡ ਟੈਸਟ ਕਰਨ ਕਦੀ ਕੁਛ ਕਰਨ ਕਦੀ ਕੁਛ ਕਰਨ ਕੇਰ ਤੇ ਬੜੀ
ਤੇ ਰੋਟੀ ਰੂਟੀ ਵੀ ਉੱਥੇ ਹੀ ਦਿੰਦੇ ਹੈਗੇ ਹਨ ਨਾ ਘਰੋਂ ਆਪਣੀ ਲੈ ਕੇ ਜਾਣੀ ਪੈਂਦੀ ਹੈਗੀ ਹੈ ਰੋਟੀ ਰਟੀ
ਪੀ ਐੱਸ ਆਈ ਕਾਰਡ ਤੇ ਜਾ ਛੋਟੀ ਮਿਲੇਗੀ
ਅੱਛਾ ਅੱਛਾ ਮਤਲਬ ਕੋਈ ਕਾਰਡ ਦੀ ਤਰਫੋਂ ਜਾਓ ਤੇ ਪੈਨਲ ਦੀ ਤਰਫ ਹੈ
ਪੈਨਲ ਦੀ ਤਰਫੋਂ ਜਾਓਗੇ ਤੇ ਰੋਟੀ ਮਲੇਗੀ ਅਗਰ ਪੈਨਲ ਦੀ ਤਰਫੋਂ ਨਹੀਂ ਜਾਓਗੇ ਕਹਿ ਜਾਓਗੇ ਤਾਂਟੀ ਨਹੀਂ ਹੈਗੀ ਇਸ ਕਰਕੇ ਕਹਿ ਰਹੇ ਨਾ ਘਰਾਂ ਲਓ
ਅੱਛਾ ਅੱਛਾ ਫੇਰ ਆਪਣੀ ਉਹ ਕਰਨੀ ਪੈਂਦੀ ਹੈ ਰੋਟੀ ਹੈਂ ਰੋਟੀ ਆਪਣੀ ਲ ਜਾਣੀ ਪੈਂਦੀ ਹੈ ਠੀਕ ਹੈ ਬਸ ਉਹੀ ਹੈ ਨਾ ਫੇਰ ਥੋੜਾ ਦੂਰ ਹੀ ਪੈਂਦਾ ਹੈਗਾ ਨਾ ਉਹ ਕਹਿੰਦੇ ਬਸ ਅੱਜ ਕੱਲ ਤੁਹਾਨੂੰ ਪਤਾ ਕੌਣ ਬਣਾ ਕੇ ਦੇਣ ਦੇਂਦਾ ਹੈਗਾ ਫਿਰ ਵੀ ਗੱਲ ਕਰਕੇ ਦੇਖਦੇ ਹੈਗੇ ਆ ਵਾ ਤੇ ਅੱਜ ਕੱਲ ਕੌਣ ਕਿਸੇ ਦੀ ਉਹ ਕਰਦਾ ਹੈਗਾ ਵਾ ਮਦਦ ਤੇ ਫਿਰ ਵੀ ਗੱਲ ਕਰਦੇ ਤੁਹਾਡਾ ਹੈਗਾ ਕੋਈ ਜਾਣਕਾਰ
ਹੈਗੇ ਤੇ ਹੈ ਦੋ ਚਾਰ ਬਾਕੀ ਪਤਾ ਕਰਾਂਗਾ ਮੈਂ ਵੀ ਜੇ ਕੋਈ ਬਣਾਉਂਦਾ ਹੈ ਉਹਨੂੰ ਕਹਿ ਦਾਂਗੇ ਵੀ ਜਿਹੜੇ ਪੰਦਰਾਂ ਸੌ ਰੁਪਈਏ ਈ ਐਸ ਆਈ ਤੇ ਜਾਂਦੇ ਨੇ ਸਾਲ ਦੇ ਇੱਕ ਸੌ ਵੀਹ ਰੁਪਏ ਮਹੀਨਾ ਜੋ ਤਿਨ ਇਕੱਠੇ
ਅੱਛਾ ਹਾਂ ਉਹੀ ਹੈ ਨਾ ਤੁਹਾਨੂੰ ਪੱਤਾ ਤੰਦੂਰ ਵਾਲੇ ਦੀ ਤੇ ਚਲੋ ਰੋਟੀ ਮਿਲਦੀ ਹੈ ਨਾ ਤੇ ਚੱਲ ਮਰੀਜ਼ ਤੇ ਫਿਰ ਐਡੀ ਦੂਰੋਂ ਲੈ ਕੇ ਜਾਣਾ ਕੋਈ ਹੈ ਵੀ ਨਹੀਂ ਹੈਗਾ ਜਿਹੜਾ ਰੋਜ਼ ਰੋਟੀ ਦੇ ਵੀ ਜਾਏ ਲੈ ਵੀ ਜਾਏ ਇਹ ਵੀ ਨੀ ਹੈਗਾ ਨਾ
ਪੈਨਲ ਦੇ ਥਰੂ ਜਾਣਨਾ ਤੇ ਉੱਥੇ ਰੋਟੀ ਇੰਨੀ ਮਿਲਦੀ ਹੈ ਕਿ ਉਹ ਦੋ ਬੰਦੇ ਖਾ ਲੈਣ ਜਿਹੜਾ ਨਾਲ ਰੁਕਿਆ ਉਹ ਵੀ ਖਾ ਸਕਦਾ
ਅੱਛਾ ਆਯੁਸ਼ਮਾਨ ਕਾਰਡ ਚੱਲ ਜਾਂਦਾ ਉੱਥੇ ਵੀਰ ਹੀ
ਆਯੁਸ਼ਮਾਨ ਕਾਰਡ ਚੱਲ ਜਾਂਦਾ ਆਯੁਸ਼ਮਾਨ ਚੱਲ ਜਾਏ ਸ਼ਾਇਰ
ਅੱਛਾ ਕਹਿੰਦੇ ਉਹ ਕਹਿੰਦੇ ਨਾ ਹਰ ਬਿਮਾਰੀ ਤੇ ਨਹੀਂ ਚੱਲਦਾ ਹੈਗਾ ਨਾ ਕੋਈ ਬਿਮਾਰੀ ਦਾ ਹੀ ਹਿਸਾਬ ਹੁੰਦਾ ਹੈਗਾ
ਕਿਆ ਪਤਾ ਚੱਲ ਸਾਡੇ ਮੇਰੇ ਅੱਖਾਂ ਦੇ ਇਲਾਜ ਚ ਤਾਂ ਚਲਿਆ ਨੀ ਸੀ ਆਯੁਸ਼ਮਾਨ ਨਾ ਪੇਟ ਦੇ
ਅੱਛਾ ਤੁਹਾੱਡਾ ਨੀ ਚਲਿਆ ਸੀ ਆਯੁਸ਼ਮਾਨ
ਨਾ ਨਾ ਦੇਖੋ ਜੇ ਆਯੁਸ਼ਮਾਨ ਚੱਲ ਜਾਏ ਇਸ ਬਿਮਾਰੀ ਦੀ ਸ਼ੁਗਰ ਸ਼ਾਗਰ ਤੇ ਵਧੀਆ ਗੱਲ ਹੈ
ਅੱਛਾ ਅੱਛਾ ਚਲੋ ਵੀਰ ਜੇ ਹੋਰ ਠੀਕ ਹੈ ਸੱਬ ਧੰਨਵਾਦ ਤੁਹਾਡਾ ਟਾਈਮ ਤੇ ਨੀ ਖ਼ਰਾਬ ਕੀਤਾ ਹੈਗਾ ਕੁੱਛ ਕਰਕੇ ਨਹੀਂ ਰਹੇ ਸੀ ਤੁਸੀਂ
ਨਾ ਨਾ ਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ
ਅੱਛਾ ਸਤਿ ਸ਼੍ਰੀ ਅਕਾਲੀ
ਠੀਕ
ਹ ਠੀਕ
ਕੱਟ ਨਹੀਂ ਰਿਹਾ ਕੈਸੇ ਕਾਟਣਾ ਹੈ ਬੱਤਾ ਨਾਂ ਆਹ ਕਰਦੀ ਆ
ਹੈਲੋ
ਐਗਜਿਟ